ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ ਐ।
ਬਸ ਠੀਕ ਤੁਸੀਂ ਸੁਣਾਓ।
ਬਸ ਵਧੀਆ। ਮੈਂ ਫੋਨ ਕੀਤਾ ਸੀ ਤੁਹਾਨੂੰ ਤੁਹਾਡਾ ਬਿਜੀ ਜਾ ਰਿਹਾ ਸੀ ਪਹਿਲੇ।
ਅੱਛਾ, ਮੈਂ ਨਾ ਖਾਣਾ ਬਣਾ ਲਈ ਸੀ ਸ਼ਾਇਦ ਅੰਦਰ ਸਵੇਰੇ ਸਵੇਰੇ ਨਾ ਅਸੀਂ ਨਾ ਖਾਣਾ ਸਵੇਰੇ ਹੀ ਬਣਾ ਲਈ ਦਾ। ਦੁਪਹਿਰ ਦਾ ਵੀ ਔਰ ਸਵੇਰੇ ਨਾਸ ਤਾ ਵੀ ਉਹ ਮੇਰੇ ਬੇ ਮੁੰਡੇ ਨੇ ਵੀ ਜੋਬ ਤੇ ਜਾਣਾ ਹੁੰਦਾ ਹਸਬੈਂਡ ਨੇ ਵੀ ਜਾਣਾ ਹੁੰਦਾ ਨਾ ਫਿਰ ਉਹ ਸਵੇਰੇ ਖਾਨਾ ਨਾਲ ਲੈ ਆਉਂਦੇ ਨੇ ਫਿਰ ਸ਼ਾਇਦ ਮੈਂ ਕਿਚਨ ਚ ਹੋਵਾਂਗੀ।
ਅੱਛਾ ਠੀਕ, ਮੈਂ ਕਿਹਾ ਚੱਲ ਪੁੱਛਾਂ। ਬਈ ਸਾਡੇ ਵਿਆਹ ਆਉਂਦਾ ਵੈ। ਕੋਈ ਦੱਸੋ ਕੋਈ ਕੱਪੜੇ ਕੁੱਪੜੇ ਤੁਸੀਂ ਕਿੱਥੋਂ ਲੈਂਦੇ ਹੋ ਡਰੈਸਾਂ ਵਗੈਰਾ?
ਅੱਛਾ-ਅੱਛਾ ਤੇ ਆਹ
ਕਿੱਥੋਂ ਲਿਆਈਏ?
ਅੱਛਾ। ਕਿਹੜੇ ਕਿਹੜੇ ਫੰਕਸ਼ਨ ਐ ਵਿਆਹ ਚ?
ਫੰਕਸ਼ਨ। ਪਾਠ ਐ, ਮਹਿੰਦੀ ਐ। ਜਾਗੋ, ਸਗਣ ਏ। ਚਾਰ ਪੰਜ ਫੰਕਸ਼ਨ ਏਹੀ ਨੇ ਮੇਨ ਮੇਨ ਵਿਆਹ ਦਾ ਹੁੰਦਾ ਹੈ ਵਿਆਹ ਵਿੱਚ ਕੀ ਪਾਈਏ।
ਅੱ ਅੱਛਾ ਅੱਛਾ ਤੁਸੀਂ ਵਿਆਹ ਵਾਸਤੇ ਦੇਖ ਸਾਰੇ ਫੰਕਸ਼ਨ ਉਸ
ਨਹੀਂ ਸਾਰੇ ਫੰਕਸ਼ਨਾਂਆਸਤੇ ਤੇ ਨੀ ਉਹ ਤੇ ਹੈਗੀਆਂ। ਬਾਕੀ ਆਸਤੇ ਤਾਂ ਹੈਗੀਆ ਕੋਈ ਮੇਨ ਵਿਆਹ ਵਾਸਤੇ ਦੱਸੋ ਕਿ ਕਿੱਥੋਂ ਲੈਂਦੇ ਹੋ ਕੋਈ ਵਧੀਆ ਜਿਹੀ ਦੁਕਾਨ।
ਅੱਛਾ।
ਹਮ।
ਤੁਸੀਂ ਕੀ ਫਿਰ ਵਨ ਪੀਸ ਪਾਉਣਾ ਚਾਹੁੰਦੇ ਹੋ ਜਾਂ ਲਹਿੰਗਾ ਵਗੈਰਾ ਤੁਹਾਨੂੰ ਕੁਛ ਸੋਚੀਆ ਹੀ ਹੋਣਾ ਕਿ ਲਹਿੰਗਾ ਲੈਣਾ ਹੈ ਯਾ
ਨਾ ਲਹਿੰਗਾ ਲੂੰਗਾ ਤੇ ਨੀ ਕੋਈ ਐਂਜ ਕੋਈ ਸਾੜੀ ਸੂੜੀ ਦੱਸੋ ਵਧੀਆ ਕਿਥ ਤੋਂ ਮਿਲ ਦੀਏ ਯਾ ਵਨ ਪੀਸ ਦੱਸੋ?
ਹਾਂ ਵੈਸੇ ਅੱਜ ਕੱਲ ਨਾ ਸਾੜੀਆਂ ਦਾ ਬੜਾ ਟਰੈਂਡ ਆ ਗਿਆ। ਫੇਰ ਵੀ ਲਹਗੇ ਜਿਵੇਂ ਆਏ ਸੀ ਨਾ ਤੇ ਸਾੜੀਆਂ ਦਾ ਨੀ ਸਾਣੀਆਂ ਦੇ ਨੀਚੇ ਵੀ ਕੇਨ ਲਗਾ ਦਿੰਦੇ ਨੇ ਹਲਕੀ ਜੀ।
ਹਾਂਜੀ।
ਤੇ ਉਹ ਥੋੜੀ ਫਲੱਫੀ ਰਹਿੰਦੀ ਏ। ਤੇ ਹਾਂ ਤੁਸੀਂ ਇਹ ਮਤਲਬ ਕਿ ਪਲੇਨ ਪਲੇਨ ਬਣਾਉਣਾ ਚਾਹੁੰਦੇ ਹੋ ਜਾਂ ਜਿਸ ਤਰਾਂ
ਨਹੀਂ ਅੱਜ ਕੱਲ ਚੱਲਦੀਆਂ ਨੀ ਬਨਾਰਸੀ ਸਾੜੀਆਂ ਚੱਲਦੀਆਂ ਪਈਆਂ ਅੱਜ ਕੱਲ।
ਹਾਂਜੀ ਹਾਂਜੀ। ਬਲਾਸੀ ਸਾੜੀਆਂ ਚੱਲ ਰਹੀਆਂ ਅੱਛੀ ਹਾਂ।
ਦੱਸੋ ਕਿੱ ਕਿੱਥੋਂ ਮਿਲਦੀ ਹੈ ਵਧੀਆ ਅੱਜ ਕੱਲ ਤਾਂ ਬਣੀ ਬਣਾਈ ਵੀ ਮਿਲਦੀ ਏ ਨਾ ਪਲੇ ਤਾਂ ਪਈਆਂ ਹੁੰਦੀਆਂ ਨੇ।
ਹਾਂ ਉਹ ਬਲੀ ਬਣਾਈ ਵੀ ਮਿਲ ਜਾਂਦੀ ਹੈ ਜਨੀ ਤੇ ਲਵੋ ਨਾ ਤੁਸੀਂ ਲੈ ਕੇਹ ਬੁਟੀਕ ਹੈਗੀ ਹੈ ਸਾਡੀ ਤੇ ਉਹ ਬੜੀ ਅੱਛੀ ਨਾ ਸਟਿਚ ਕਰ ਦਿੰਦੀ ਹੈ
ਮੇਰੇਹ ਹਾਂ ਮੇਰੇ ਵੀ ਪਿੱਛੇ ਫੰਕਸ਼ਨ ਸੀ, ਤੇ ਮੇਰੇ ਨਾ ਦਾਜ ਦੀ ਸਾੜੀ ਪਈ ਦੀ ਸੀ। ਬੜਾ ਪਿਆਰਾ ਪਿੰਕ ਪਿਆਜ਼ੇ ਜਿਹਾ ਰੰਗ ਸੀ ਫਿਰ ਮੈਂ ਉਹਨੂੰ ਨਾ ਨਾ ਨਾ ਰੈਪ ਕਰਵਾ ਲਈ ਸਟਿਚ ਕਰਵਾ ਲਈ। ਕਿਉਂਕਿ ਬਾਹਰ ਜਾਣਾ ਸੀ ਨਾ ਤੇ ਫਿਰ ਉੱਥੇ ਹੁਣ ਸਾੜੀਆਂ
ਨਾ ਨਾ ਅੱਜ ਕੱਲ ਕੋਈ ਬੰਦਾ ਵੀ ਨੀ ਅੱਜ ਕੱਲ ਟੇਡੀ ਮੇਡੀ ਲਾ ਸੀ। ਦੇਣੇ ਉਸਨੂੰ ਨੂੰ ਬੰਦੇ ਨੇ ਲੇਟਾ ਪੁਆਲਣ ਨਾਲੇ ਬੰਨੀ ਆਸਾਨ ਹੁੰਦੀ ਹੈ, ਫੇਰ ਔਖੀ ਵੀ ਨੀ ਲੱਗਦੀ ਕੋਈ ਕਿਸੇ ਨੂੰ ਬੰਨੀ ਆਉਂਦੀ ਨੀ ਅੱਜ ਕੱਲ ਅੱਜ- ਕੱਲ੍ਹ ਕੋਈ ਈਜ਼ੀ ਮੰਮੀ ਸਿੱਖਦੇ ਨੇ ਬਈ ਪਲੇਟਾਂ ਪਵਾਈਆਂ ਛੁੱਟੀ ਹੋਕ ਲਾਈ
ਹਾਂਜੀ, ਹਾਂਜੀ- ਹਾਂਜੀ, ਉਹੀ ਹੈ ਨਾ ਮੈਂ ਵੀ ਬਾਹਰ ਜਾਣਾ ਸੀ ਨਾ ਫਿਰ ਬਾਹਰ ਪਾਰਲਰ ਦਾ ਵੀ ਸਮਝ ਨੀ ਆਂਦਾ।
ਅੱਛਾ, ਪਾਰਲਰ ਵੀ ਬਾਹਰ ਦੇ ਕੋਈ ਸਮੇਂ ਹੈ ਨ ਆਂਦੇ
ਹਾਂ ਲੋਕਲ, ਹਾਂ ਲੋਕਲ ਸ਼ਹਿਰ ਚ ਪਾਰਲਰ ਪਤਾ ਚੱਲ ਜਾਂਦੇ ਨੇ ਪਤਾ ਨੇ ਕਿਹੜੇ ਕਿਹੜੇ ਨੇ ਸਹੀ। ਤੇ ਬੰਦਾ ਚਲੇ ਜਾਂਦਾ ਹੈ ਹਾਂ ਬਾਹਰ ਜਾ ਕੇ ਆਪੜੀ ਪ੍ਰੋਬਲਮ ਹੁੰਦੀ ਹੈ।
ਹਾਂ ਤੇ ਆਹ ਈ ਪਸੰਦ ਵੀ ਨਹੀਂ ਆਂਦਾ ਤਿਆਰ ਕੀ ਤਾਂ ਕਿਸੇ ਦਾ ਆਪਣਾ ਤਾਂ ਚਲੋ ਆਪਾਂ ਤਾਂ ਇੱਥੋਂ ਤਿਆਰ ਹੋਏ ਦੇ ਆ ਕਿੰਨੀ ਵਾਰੀ ਸਹੀ ਕਰਦੀ ਏ ਬਾਹਰ ਦਾ ਪਤਾ ਨਹੀਂ ਲੱਗਦਾ ਕਿਵੇਂ ਤਿਆਰ ਕਰਨਾ ਕਿਵੇਂ ਨਹੀਂ ਕੀਤਾ ਹੇਅਰ ਸਟਾਈਲ ਨੀ ਸੀ ਉੱਥੇ ਸਮਝ ਆਂਦੇ ਆ ਅੱਜ ਕੱਲ੍ਹ ਤੇ
ਹਾਂਜੀ। ਮੈਂ ਤੇ ਨਾ ਹੇਅਰਸ ਸਟਾਈਲ ਵਾਸਤੇ ਵੀ ਨਾ ਇੱਕ ਅਨ ਜੂੜਾ ਲਿਆ ਕੇ ਰੱਖਿਆ ਜੇ ਆਰਟੀਫੀਸ਼ਲ। ਤੇ ਮੈਂ ਤੇ ਬਾਹਰ, ਬਾਹਰ ਸਿਆਣਾ ਹੁੰਦਾ ਅੱਗੇ ਉਹਦੀ ਥੋੜ੍ਹਾ ਜਿੰਨਾਂ ਫੋਲਡ ਕੀਤਾ। ਤੇ ਇੱਕ ਦੋਵੇਂ ਡਿਜ਼ਾਇਨ ਸਿੱਖ ਫੇਰ ਅੱਗੇ ਉਹਦੇ ਪਿੱਛੇ ਜੂੜਾ ਲਗਾ ਲੈ। ਗਿਆ। ਕਿਉਂਕਿ ਮੇਰੇ ਵਾਲ ਨੇ ਛੋਟੇ ਉਹਨੂੰ ਮੈਂ ਓਪਨ ਵੀ ਨੀ ਕਰ ਉਹਦੇ ਵੀ ਖੁੱਲੇ ਰੱਖ ਲਾਂ ਉਹ ਵੀ ਅ
ਹਮ, ਨਹੀਂ ਮੇਰੇ ਤੇ ਵਾਲ ਲੋਂਂਗ ਐ ਨਾ ਮੈਨੂੰ ਦਿੱਕਤ ਆਉਂਦੀ ਹੈ ਫੇਰ ਮੇਰੇ ਕੋਲ ਆਪਣੇ ਆਪ ਹੁੰਦਾ ਨੀ। ਸ਼ ਤਾਂ ਫਿਰ ਹਮ, ਮੇਰੇ ਲੋਂਗ ਹੇਅਰ ਨੇ ਹੈਵੀ ਵੀ ਨੇ। ਸਮਝ ਆਉਂਦੀ ਨੀ ਕੀ ਕਰਾਂ ਕੀ ਨਾ ਕਰਾਂ।
ਫਿਰ ਤੁਹਾਡੇ ਲਈ ਤਾਂ ਬਲਕਿ ਅ ਅੱਛਾ ਹੈ ਤੁਸੀਂ ਆਪਣਾ ਵਾਲ ਖੋਲੇ। ਤੇ ਕੰਮ ਵੀ ਕੋਈ ਨੀ ਹੈਗਾ ਜੀ ਉਹਨੂੰ ਸਟੇ੍ਟ ਕਰਾਓ ਤੇ ਛੁੱਟੀ, ਹਾਂ ਹਾਂ। ਹੋਰ ਸਿੱਧੇ ਕਰਾਏ ਫਰੈਂਚ ਕਰਾਈ ਤਾਂ ਸਟੇ੍ਟ ਕਰਾਏ। ਛੁੱਟੀ ਕਿਉਂਕਿ ਸਾ ਸਾਡੇ ਤੇ ਵਾਲ ਛੋਟੇ ਹੈ ਸਾਨੂੰ ਯਾਰ ਜੂੜਾ ਕਰਾਉਣਾ ਪੈਂਦਾ ਅਸੀਂ ਲੋਕ ਵਾਲ ਵੀ ਨਹੀਂ ਖੋਲ ਸਕਦੇ।
ਹਾਂਜੀ ਐ ਤੇ ਐਈ ਫਿਰ, ਹਮ।
ਓ ਮੇਨ ਬਜਾਰ ਬਾਜ਼ਾਰ ਦੇ ਵਿੱਚ ਨਾ ਬੜੀ ਵੱਡੀ ਦੁਕਾਨ ਹੈਗੀ ਏ। ਓਥੋਂ ਬੜੀ ਅੱਛੀ ਸਾੜੀ ਮਿਲ ਜੇ ਇਹੀ ਤੁਸੀਂ ਬਰੋਕੇਡ ਦੀ ਲੈਣਾ ਚਾਹੁੰਦੇ ਹੋ ਨਾ ਤੇ ਉਹ ਤੁਸ ਉੱਥੋਂ ਮਿਲਜੇਗੀ। ਤੇ ਉੱਥੋਂ ਲੈ ਕੇ ਕੇ ਤੇ ਭਾਵੇਂ ਅਗਰ ਸਟਿਚ ਮਿਲਦੀ ਹੈ, ਠੀਕ ਏ। ਨਹੀਂ ਤੇ ਮੇਰੇ ਘਰ ਦੇ ਕੋਲ ਬੁਟੀਕ ਹੈਗੀ ਉਹਨੂੰ ਤੁਹਾਨੂੰ ਸਟਿਚ ਕਰ ਦੇਗੀ ਬੜਾ ਅੱਛਾ ਬਣਾ ਦੇਗੀ। ਸਾ ਤੁਹਾਡੀ। ਹਾਂ, ਤੇ ਤੁਸੀਂ ਉੱਥੇ ਲੈਣਾ ਮੈਂ ਤੁਹਾਨੂੰ ਹੋਰ ਬਣਵਾ ਦਾਂਗੀ।
ਹਮ, ਕੋਈ ਨੀ ਫੇਰ
ਹਾਂਜੀ, ਉਹਦੇ ਕੋਲ ਨਾ ਮੈਂ ਇੱਕ ਗ੍ਰੀਨ ਕਲਰ ਦਾ ਸੂਟ ਵੀ ਦੇਖਿਆ ਸੀ। ਥੋੜਾ ਐਵੇਂ ਬਰੁਕੇਟ ਹੀ ਚ ਸੀ ਤੇ ਹੈ ਵੀ ਰੀਜਨੇਬਲ ਸੀ ਲੇਕਿਨ ਬੜਾ ਮਤਲਬ ਅੱਛੀ ਲੁੱਕ ਦੇ ਰਿਹਾ ਸੀ ਤੇ ਤੁਸੀਂ ਉਹ ਵੀ ਦੇਖਣਾ ਉਹਨੂੰ ਕਹਿਣ ਉਹਨੂੰ ਤੁਸੀਂ ਮੇਰਾ ਨਾਮ ਲੈ ਲੈਣਾ ਕੀ ਉਹ ਦੇਖ ਕੇ ਗਏ ਸੀ ਤੇ ਗ੍ਰੀਨ ਸੂਟ ਜੇ ਅਗਰ ਸੇਲ ਨ ਹੋਇਆ ਹੋਏਗਾ ਉਹਨਾਂ ਕੋਲ ਤੇ ਸ਼ਾਇਦ ਤੁਹਾਨੂੰ ਮਿਲ ਜਾਏਗਾ। ਹਾਂ ਤੇ ਹਾਂ, ਹਾਂ ਤੇ ਪਾਰਲਰ-ਪਾਰਲਰ ਇੱਥੇ ਸਾਡੇ ਘਰ ਦੇ ਕੋਲ ਜਿਹੜੀ ਹੈਗੀ ਹੈ ਨਾ ਉਹਓਹਨੇ ਮਤਲਬ ਓਦੇ ਕੋਲ ਤੁਸੀਂ ਆਪਣਾ ਕਲੀਨਿੰਗ ਵੀ ਕਰਾਾਲੋ ਫੇਸ਼ੀਅਲ ਵਗੈਰਾ ਵੀ ਕਰਾਾਲੋ, ਬੜਾ ਸੋਹਣਾ ਫੇਸ਼ੀਅਲ ਕਰਦੀ ਜੇ ਬੜਾ ਅੱਛਾ ਬਲੀਚ ਕਰਕੇ ਨਾ ਤੇ ਤੇ ਵੀ ਸਹੀ ਲਗਦੀ ਜੇ।
ਅੱਛਾ, ਰੇਟ ਸਹੀ ਹ
ਹਾਂ, ਹਾਂ-ਹਾਂ, ਜੇਦੋਂ ਤੁਸੀਂ ਤਿਆਰ ਵੀ ਹੋਣਾ ਵਿਆਹ ਵਿੱਚ ਅੱਛਾ ਤੇ, ਤਨ ਮੈਂ ਰੇਟ ਸਹੀ ਲਗਵਾਦਾਂਗੀ ਤੁਹਾਡੇ ਤੇ ਤੁਹਾਨੂੰ ਅੱਛਾ ਮਤਬਲ ਓ ਕਰ ਦੇਗੀ।
ਠੀਕ ਹੈ, ਫੇਰ ਮੈਂ ਤੁਹਾਡੇ ਫੋਨ ਤੇ ਗੱਲ ਕਰਾ ਦਾਂਗੀ ਨਾ ਜਦੋਂ ਜਾਵਾਂਗੇ। ਫੇਰ ਤੁਸੀਂ ਰੇਟ ਰੂਟ ਕਰਾ ਲੈਣਾ।
ਹਾਂਜੀ, ਮੈਂ ਪਿੱਛੇ ਜਿਹਾ ਬੋਟਮਸ ਕਰਵਾਏ ਸੀ ਆਪਣੇ ਵਾਲ ਹੈਰਸ ਤੇ ਮਤਲਬ ਅੱਛੀ ਰ ਅੱਛਾ ਸਟੇਅ ਰਿਹਾ ਓ ਦਾ? ਤੇ ਮੇਰੇ ਨਾ ਵਾਲ ਫ੍ਰਿ ਵਿਚ ਵੀ ਹੋ ਜਾਂਦੇ ਨੇ ਕੰੰਘੀ ਕਰਨੀ ਹੈ ਨਾਲ ਹੀ ਉਧਨ ਜਾਹੇ ਲੱਗ ਜਾਂਦੇ ਆ ਫੇਰ ਕੋਈ ਐਵੇਂ ਜਾ ਕਰਾਲੋ ਨਾ ਕੰਮ ਤੇ ਜਰਾ ਵਾਲ ਸਹੀ ਰਹਿੰਦੇ ਆ ਫੇਰ ਤੇ
ਦੇ ਵਾਲ
ਹਾਂਜੀ ਹਾਂਜੀ ਮੈਂ ਤੇ ਖੁਦ ਕਲਰ ਕਰਾ ਨੀ ਅਮੋਨੀਆ ਫਰੀ ਕਲਰ ਕਣਾਉਂਦੀ ਹਾਂ ਵੀ ਜਿਹਦੇ ਨਾਲ ਵਾਲਾਂ ਨੂੰ ਕੋਈ ਡੈਮੇਜ ਨਾ ਹੋਏ ਵਾਲ ਖ਼ਰਾਬ ਨਾ ਹੋਣ ਹਾਂ ਕਿਉਂਕਿ ਮੇਰੇ ਮੰਮੀ ਤੇ ਮੈਨੂੰ ਵੈਸੇ ਕਲਰ ਘੱਟ ਹੀ ਕਰਾਉਣ ਦਿੰਦੇ ਸਨ ਕਹਿੰਦੇ ਸਨ ਕੈ ਮ ਕਲ ਲੱਗ ਜਾਂਦੇ ਨੇ ਵਾਲਾਂ ਨੂੰ ਤੇ ਵਾਲ ਹੋਰ ਛਿੱਟੇ ਹੋ ਜਾਂਦੇ ਖ਼ਰਾਬ ਹੋ ਜਾਂਦੇ ਨੇ ਤੇ ਕੈਮੀਕਲ ਹਾਂ ਕੈਮੀਕਲ ਘੱਟ ਤੋਂ ਘੱਟ ਲਗਾਓ ਹਾਂ ਚਲੋ ਤੇ
ਦੇ ਵਾਲਾਂ ਵਿੱਚ
ਮਹਿੰਦੀ ਨਹੀਂ ਲਾਉਂਦੀ ਮੈਂ ਮਹਿੰਦੀ ਨਾਲ ਵਾਲ ਨਾ ਲਾਲ ਲਾਲ ਹੋ ਜਾਂਦੇ ਨੇ
ਅੱਛ ਅੱਛਾ ਹਮ ਤੇ ਮੇਰੇ ਤੇ ਮਹਿੰਦੀ ਚੜਦੀ ਨਹੀਂ ਹੈਗੀ ਨਾ ਮੈਂ ਇਨੀ ਲਾਨੀ ਆ ਮੇਰੇ ਵਾਲਾਂ ਤੇ ਚੜਦੀ ਨੀ ਮੇਰੇ ਵਾਲ ਵੀ ਅੱਗੇ ਅੱਗੇ ਚਿੱਟੇ ਨੇ ਨਾ ਮੈਂ ਕਿਹਾਚਲ ਚ ਕਲਰ ਕਰਾਵਾਂਗੀ ਇੱਕ ਡਰ ਲੱਗਦਾ ਵਾਲ ਨਾ ਝੜ੍ਹ ਜਾਣ ਕਲਰ ਕਰਵਾ ਕੇ ਸਮਝ ਨਹੀ ਆਉਂਦੀ ਕਰਵਾਉਣ ਤੇ ਦਿਲ ਹੀ ਨੀ ਕਰਦਾ ਮੈਂ ਕਿਹਾ ਵਾਲ ਹੁਣ ਸਹੀ ਨੇ ਕਿਤੇ ਛੋਟੇ ਨਾ ਹੋ ਜਾਣ ਝੜ੍ਹ ਕੇ
ਨਹੀਂ ਨਹੀਂ ਵਾਲ ਝੜ ਝੜ੍ਹਦੇ ਤੇ ਨਹੀਂ ਹੈਗੇ ਲੇਕਿਨ ਕੈਮੀਕਲ ਨਾਲ ਨਾ ਚਿੱਟੇ ਛੇਤੀ ਹੋ ਜਾਂਦੇ ਨੇ
ਹ ਉਹੀ ਤੇ ਡਰ ਦੇ ਮਾਰੇ ਮੈਂ ਕਰਾਉਂਦੀ ਨਹੀਂ ਪਈ ਮੈਂ ਕਿਹਾ ਇਥੋਂ ਹਾਲੇ ਹਾਲੇ ਤੇ ਥੋੜੇ ਨੇ ਫੇਰ ਸਾਰਾ ਹੀ ਸਿਰ ਚਿੱਟਾ ਹੋ ਜਾਏਗਾ
ਹਾਂ ਉਹ ਜਲਦੀ ਜ ਚਿੱਟੇ ਹੋ ਜਾਂਦੇ ਨੇ ਵਾਲ ਫੇਰ ਫੇਰ ਫੇਰ ਤੁਸੀਂ ਕਲਰ ਤੋਂ ਬਗ਼ੈਰ ਰਹਿ ਨਹੀਂ ਸਕਦੇ ਫੇਰ ਤੇ ਕਲਰ ਤੁਹਾਨੂੰ ਮਹੀਨੇ ਚ ਇੱਕ ਵਾਰੀ ਕਰਾਉਣਾ ਹੀ ਪੈਣਾ
ਹਮ ਤਾਂ ਹੀ ਨੀ ਮੈਂ ਹਲੇ ਨਾ ਛੇੜਦੀ ਨੀ ਪ ਪਈ ਵਾਲਾਂ ਨੂੰ ਮੈਂ ਕਿਹਾ ਚੱਲ ਮ ਮਹਿੰਦੀ ਜਿੰਨੇ ਚਿਰ ਐ ਲਗਾ ਲਾਂਗੀ ਹਮ ਤਾਂ ਨੀ ਮੈਂ ਕਰਵਾਉਂਦੀ ਪਈ ਮੈਂ ਕਿਹਾ ਚਲੋ,,,
ਤੇ ਸਾ ਤੁਸੀਂ ਸਾੜੀ ਦਾ ਬਲਾਊਜ ਤੁਸੀਂ ਵੀ ਫਿਰ ਇਹਦੇ ਕੋਲੋਂ ਹੀ ਸੁਵਾਓਗੇ ਨਾ
ਹਾਂਜੀ ਬਾਹਰੋਂ ਹੀ ਸੁਣਾਵਾਂਗੀ ਫਿਰ ਮੈਂ।
ਹਾਂ ਉਹਦੇ ਨਾ ਪਿੱਛੇ ਬੋ। ਅੱਜ ਕੱਲ ਬੋਹ ਵਾਲਾ ਡਿਜਾਇਨ ਚੱਲ ਰਿਹਾ ਪਿੱਛੇ ਬੋਹ ਬਣਾ ਲਿੰਦੇ ਬੜੀ ਸੋਹਣੀ। ਛੋਟੇ ਸਟ੍ਰਿਪਸ ਨਾਲ ਨਾ ਹਾਂਜੀ ਤੇ ਹਾਂ ਹੋਰ ਬੜਾ। ਅੱਛਾ ਡਿਜਾਇਨ ਲਗਦਾ ਕੁਝ ਬੈਕਲੈਸ ਵੀ ਹੁੰਦਾ ਹੋਰ ਛੋਟੀ ਛੋਟੀ ਜੀ ਪਿੱਛੇ ਬੌਂਗ ਦੀਏ ਹੂੰ ਤੇ ਉਹ। ਅੱਜ ਕੱਲ ਬੜਾ ਫੈਸ਼ਨ ਚੱਲ ਰਿਹਾ ਉਸ ਚੀਜ਼ ਦਾ। ਤੇ ਤੁਸੀਂ ਉਹ ਉਹ ਵਾਲਾ ਹੀ ਉਹ ਵਾਲਾ ਡਿਜ਼ਾਇਨ ਹੀ ਬਣਵਾਉਣਾ। ਕਿਉਂਕਿ ਤੁਹਾਡੀ ਹਾਈਟ ਲੰਬੀ ਹੈ ਨਾ। ਤੇ ਤੁਹਾਨੂੰ ਬੜਾ ਅੱਛਾ ਲੱਗੇਗਾ ਹਾਂਜੀ।
ਠੀਕ ਹੈ।
ਤੇ ਤੁਹਾਡੇ ਤੁਹਾਡੀ ਬੇਟੀਆਂ ਵੀ ਤਾਂ ਹੈਗੀਆਂ ਨਾ ਛੋਟੀਆਂ।
ਇਹ ਈ ਸੋਚਦੀ ਵੀ ਉਹਨਾਂ ਦੇ ਨੀ ਸਮਝ ਆਂਦੀ ਪਈ ਬਣਵਾਵਾ ਕੇ ਰੇ
ਹਾਂ ਉਹ ਉਹ ਤਾਂ ਤੁਹਾਡੇ ਬੇ ਟੀਆ ਦਾ ਵੀ ਬਣਾ ਦੇਗੀ ਜੀ ਬਿਲਕੁਲ ਇੱਕੋ ਜਿਹੇ ਕੱਪੜੇ ਪਾਲ ਲੋ ਤਿੰਨੋ ਜਾਣੇ। ਬੜੇ ਸੋਹਣੇ ਲੱਗਣਗੇ, ਓਵੇਂ ਜੇ ਨਾ ਬਰੁਕੇਟ ਦਾ ਕਪੜਾ ਲੇ ਆਓ ਉਹਨਾਂ ਕੋਲ ਨਾ ਉਹ ਅਨਸਟਿਚ ਕੱਪੜਾ ਵੀ ਹੈਗਾ ਜੇ। ਬੁਰੇਕੇਟ ਵਿੱਚ, ਤੇ ਹਾਂ ਉਸੇ ਕਲਰ 'ਚ ਉਹਨਾਂ ਦਾ ਵੀ ਲੈ ਕੇ ਭਾਵੇਂ ਸਾੜੀਆਂ ਵੀ ਅੱਛੀਆਂ ਲੱਗ ਦੀਆਂ ਬੱਚਿਆਂ ਨੂੰ। ਸਾੜੀ ਬਣਵਾ ਦੋ ਬੇਸ਼ੱਕ। ਹੂੰ ਹਾਂ ਜਦੋਂ ਮੈਂ ਛੋਟੀ ਸਾਂ ਨਾ। ਮੈਨੂੰ ਵੀ ਮੇਰੀ ਮੰਮੀ ਨੇ ਇੱਕ ਵਾਰੀ ਸਾੜੀ ਬਣਵਾ ਕੇ ਦਿੱਤੀ ਸੀ। ਤੇ ਮੈਂ ਪਾਈ ਸੀ। ਤੇ ਬੜੀ ਅੱਛੀ ਲੱਗਦੀ ਪਈ ਸੀ ਹਾਂ, ਹਾਂਜੀ। ਜੀ।
ਅੱਛਾ ਕੋਈ ਨੀ ਹੁਣ ਮੈਂ ਵੇਖਾਂਗੀ। ਬਣਵਾਵਾਂਗ਼ੀ।
ਹਾਂਜੀ।
ਦਿਉਗਾ
ਹਾਂ
ਵਿਆਹ ਐ ਅਕਤੂਬਰ ਵਿੱਚ ਹੈਗਾ।
ਅੱਛਾ-ਅੱਛਾ ਹਜੇ ਪਏ ਆ ਦੋ ਤਿੰਨ ਮਹੀਨੇ ਪਏ ਐ।
ਹਾਂਜੀ ਤਾਂ ਟੈਮ ਨਿਕਲਦਾ ਪਤਾ ਲੱਗਦਾ ਟਾਈਮ ਸਿਰ ਚੀਜ਼ ਬਣ ਜੇ ਉਹ ਵੀ ਸਹੀ ਰਹਿੰਦੀ
ਹਾਂ ਹਾਂਜੀ ਨਹੀਂ ਫੇਰ ਉਹ ਕੱਪੜੇ ਲੈਣੇ ਫੇਰ ਉਹਦੇ ਨਾਲ ਵਾਲਾ ਦੀ ਅਸੈਸਰੀ ਲੈਣੀ ਹੈ ਕੋਈ ਫੇਿਰ ਜਊਲਰੀ ਲੈਣੀ ਹੈ ਤੇ ਅੱਜ ਕੱਲ ਪਤਾ ਗੋਲਡ ਤੋਂ ਕੋਈ ਗੋਲਡ ਤਾਂ ਕੋਈ ਪਾਉਂਦਾ ਨੀ ਸਭ ਨੇ ਆਰਟੀਫਿਸ਼ਅਲ ਜੂਲਰੀ ਲੈਣੀ ਹੁੰਦੀ ਹੈ।
ਕੋਲਡ ਉਂਜ ਹੀ ਲੈ ਕੇ ਰਾਜੀ ਬੰਦਾ। ਹ ਮਹਿੰਗਾਈ ਇੰਨੀ ਕੀਤੀ ਹੋਈ ਏ।
ਹਮ ਠੀਕ ਹੈ ਚਲੋ ਉੱਥੇ ਚਲੇ ਜੇ ਨਾ ਤੁਹਾਨੂੰ ਸਭ ਕੁਛ ਮਿਲ ਜਾਏਗਾ।
ਠੀਕ ਹੈ ਕੋਈ ਨੀ ਲੇਵਾਗੀ ਮੈਂ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।